ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ
ਬਸ ਠੀਕ ਠਾਕ ਜੀ ਤੁਸੀਂ ਸੁਣਾਓ ਜੀ ਜੀ
ਸਭ ਵਧੀਆ ਫੈਮਲੀ ਚ ਸਭ ਠੀਕ
ਹਾਂਜੀ ਹਾਂਜੀ ਜੀ ਸਭ ਠੀਕ ਤੁਸੀਂ ਸੁਣਾਓ ਘਰ ਭਰਾ ਸਭ ਠੀਕ ਹੈ ਸਭ ਠੀਕ ਹੈ ਜੀ
ਛੁੱਟੀਆਂ ਕੈੇ ਬੀਤ ਰਿਹੀ ਬੱਚ
ਬਸ ਠੀਕ ਹੈ ਜੀ ਚੱਲ ਜਾਂਦਾ ਅੱਧੀਆਂ ਬੀਤੀਆਂ ਅੱਧੀਆਂ ਰਹਿ ਗਈਆਂ ਜੀ
ਹਾਂ ਹਾਲਿਡੇ ਹੋਮਵਕ ਕਿਵੇਂ ਮਾਨ
ਹਾਂਜੀ ਉਹ ਜਿਹੜਾ ਬੱਚਾ ਚੱਜ ਨਾਲ ਕਰਦੇ ਆ ਜੀ ਟਾਈਮ ਪਾਸ
ਹਾਂ ਚ ਪਰ ਨਹੀਂ ਬਹੁਤ ਜ਼ਿਆਦਾ ਹੈ ਹੋਲੀਡੇ ਹੋਮਵਰਕ ਤਾਂ ਬਹੁਤ ਜ਼ਿਆਦਾ ਦਿੰਦੇ ਹੈ
ਹਾਂਜੀ ਹਾਂਜੀ ਵਸੀੇ ਤੀਕ ਛੁੱਟੀ ਮੇਰੇ ਸਾਬ ਨਾਲ ਇੰਨਾ ਕੁ ਘਮ ਪੰਦਰਾਂ ਦਿਨ ਚ ਹੋਇਆ ਕਰੇ ਪੰਦਰਾਂ ਦਿਨ ਬੰਦਾ ਇੰਜੋਏ ਵੀ ਕਰੇਗੀ
ਜੀ ਜੀ ਜੀ ਆਪਣੇ ਟਾਈਮ ਤੇ ਵੀ ਤਾਂ ਹੁੰਦਾ ਹੀ ਸੀਗਾ ਬ ਕਾਫੀ ਹੁੰਦਾ ਸੀਗਾ ਹੋੇ ਹੋਮਵਰਕ ਮੋਡਲ ਸਾਰਾ ਕੁਛ ਹੁੰਦਾ ਸੀ ਹਰ ਸਬਜੈਕਟ ਦੇ ਚਾਰਟ ਬਣਾ ਲੇਕਨ ਇਹ ਸੀਗਾ ਕਿ ਆਪ ਅਖੀਰਲੇ ਹਫ਼ਤੇ ਬੈਠ ਕੇ ਆਪਾਂ ਕਰਦੇ ਸੀ ਬਾਕੀ ਪੂਰੀੁ ਛੁਟ
ਇੰਜੋਏ ਕਰਦੇ ਸੀ ਬਸ ਉਹ ਚੋਵੀ ਬੱਚੀ ਨੂੰ ਜਾ ਕੇ ਕੰਮ ਯਾਦ ਆਉਂਦੇ ਸੀ ਠੀਕ ਆ ਤੁਸੀ ਸਕੂਲ ਖੋਲਣੇ ਵੀ ਕੁਛ ਕਰ ਲਿਆ ਜਾਏ ਜੀ
ਰਾਈਟਿੰਗ ਰੁਟਿੰਗ ਸਾਰਾ ਕੁਛ ਦੋ ਚਾਰ ਦਿਨਾਂ ਵਿੱਚ ਕੰਪਲੀਟ ਕਰਨਾ ਕੋਸ਼ਨ ਵਗੈਰਾ ਜੋ ਵੀ ਮਿਲਦੇ ਸੀ ਅੱਜ ਕਲ ਦੇ ਬੱਚੇ ਤਾਂ ਪੂਰੀ ਛੁੱਟੀਆਂ ਹੀ ਨਿਕਾਲ ਦਿੰਦੇ ਇਨਾ ਕੰਮ ਇਨਾ ਕੰਮ
ਸਹੀ ਗੱਲ ਸਹੀ ਗੱਲ ਕੁਛ ਕਿਵੇਂ ਪੇਰੈਂਟਸ ਨੇ ਬੱਚਿਆਂ ਨੂੰ ਵੀ ਅੱਜ ਕੱਲ ਪੈਂਪ ਰਪੜਾ ਬਣਾ ਕੇ ਰੱਖਿਆ ਹੋਇਆ ਜੀ
ਉਹ ਤਾਂ ਹੈ ਹੀ ਉਹ ਤਾਂ ਮੈਂ ਮੰਨਦੀ ਹਾਂ ਸਾਡੇ ਟਾਈਮ ਤੇ ਹੁੰਦਾ ਸੀਗਾ ਡੈਡੀ ਜੇ ਦੂਰ ਵੀ ਪਤਾ ਚੱਲਦਾ ਹਹਦਾ ਸੀਗਾ ਵੀ ਆ ਰਹੇ ਆ ਫਟਾਫਟ ਕਿਤਾਬਾਂ ਲੈ ਕੇ ਬਹਿ ਜਾਂਦਾ ਸੀਗਾ ਕਿ
ਹਾਂਜੀ ਬਿਲਕੁਲ ਜੀ
ਰੇਡੋ ਜੇ ਝੰਡਾ ਪਰੇਡ ਹੋ ਜੇ ਤੇ ਅੱਜ ਕੱਲ ਤਾਂ ਬੱਚਿਆਂ ਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ ਜੋ ਮਰਜ਼ੀ ਆ ਜਾਏ
ਗੱਲ ਇਹ ਜ ਦੇਖੋ ਉਦੋਂ ਪੇਰੈਂਟਸ ਦਾ ਵੀ ਡਰ ਹੁੰਦਾ ਸੀ ਤੇ ਟੀਚਰ ਦਾ ਵੀ ਪੂਰਾ ਡਰ ਹੁੰਦਾ ਸੀਗਾ ਜੀ ਬੱਚੇ ਦੇ
ਰਿਸਪੈਕਟ ਹੁੰਦੀ ਸੀ ਮੈਂ ਉਸ ਚੀਜ਼ ਨੂੰ ਕਹਾਂਗੀ ਰਿਸਪੈਕਟ ਹੁੰਦੀ ਸੀ
ਜੀ ਦੇਖੋ ਕਿਉਂਕਿ ਆਪਾਂ ਰਿਸਪੈਕਟ ਦੇਖ ਕੇ ਕੋਸ਼ਿਸ਼ ਰਿਸਪੈਕਟ ਹੀ ਨਹੀਂ ਕਰਦੇ ਜੀ ਹੈ ਰਿਸਪੈਕਟ ਲਫ਼ਜ ਚ ਸਮਝੋ,
ਹੂੰ, ਮੈਂ ਤਾਂ ਸਪੈਸ਼ਲੀ ਬੱਚਿਆਂ ਨੂੰ ਕਿਹਾ ਉਹੀ ਨਾ ਹੁੰਦਾ ਹਰ ਐਵੇਂ ਕਰਦੇ ਬੋਲਾਂ ਕੈਸੇ ਐਸੇ ਵੀਡੀਓ ਫਾਲਤੂ ਦੇ ਦਿਖਾਦੇ ਨੇ ਕਿ ਉਹ ਬੱਚਿਆਂ ਨੂੰ ਫਿਰ ਥੋੜ੍ਹਾ ਅਸਰ ਜਾਂਦਾ ਹੈ ਜਿਵੇ ਸਾਡੇ ਪੇਰੈਂਟਸ ਤਾਂ ਕਹਿੰਦੇ ਸੀਗੇ ਅਸੀਂ ਵੀ ਆਪਣੇ ਬੱਚੇ ਤੇ ਮੈਂਨੁ ਕਹਿੰਦੇ ਕੋਈ ਕੰਪਲੇਂਟ ਘਰ ਨਹੀਂ ਲੈਣੀ ਚਾਹੀਦੀ।
ਹਾਂਜੀ-ਹਾਂਜੀ ਬਿਲਕੁਲ
ਮੈਕਸੀਮ ਮੈਂ ਪੇਰੈਂਟਸ ਨੂੰ ਕਹਿੰਦੀ ਹਾ ਕਿ ਤੂੰ ਕੁਛ ਗੜਬੜ ਹੋ ਨਾ ਮੁਝੇ ਬਤਾ ਮੈਂ ਤੇਰੀ ਟੀਚਰ ਦੀ ਕਲਾਸ ਲੂਂਗਾ ਇਹ ਹੁੰਦਾ ਤੇ ਉਹਂਦਾ ਫੇਰ ਬੱਚਿਆਂ ਤੇ ਨੈਗੇਟਿਵ ਇਫੈਕਟ ਜਾਂਦਾ ਈ ਐ ਕੀ। ਕਿ ਹਾਂ ਸਿਕ ਟੀਚਰ ਦੀ ਸੁਣੀ,
ਹਾਂਜੀ-ਹਾਂਜੀ ਬਿਲਕੁਲ ਬੜਾ ਫ਼ਰਕ ਪੈਦਾ ਜੀਂ ਆ ਵੇੜਾ ਚ ਬੜਾ ਕੁਝ ਦਿਖਾਈ ਜਾਂਦਾ ਇੱਕ ਟੀਚਰ ਦੇ ਬੱਚੇ ਨੂੰ ਮਾਰ ਬਾਈ ਬੱਚੇ ਨੂੰ ਬੱਚੇ ਪੇ ਰਹਿਣਾ ਕੰਪੇਅਰ ਕਰੀ ਜੀ ਉਹ ਮੀਡੀਆ ਚ ਲੈ ਕੇ ਜੀ ਅਖਬਾਰ ਚ ਖਬਰ ਆ ਗਈ ਜੀ। ਪੁਲਸ ਆ ਗਈ ਜੀ ਉਹ ਫਿਰ ਟੀਚਰ ਕਹਿੰਦਾ ਮੈਂ, ਕੀ ਲੈਣਾ ਸਿਰ ਦਰਦ ਦੀ ਕਾਹ ਤੇ ਲਈ ਪੰਗਾ ਲੈਣਾ ਜੀ।
ਟੀਚਰਸ ਨੂੰ ਜਾ ਕੇ ਕੁੱਟ ਕੇ ਆ ਜਾਂਦੇ ਨੇ ਤੇ ਗ਼ਲਤ ਗੱਲ ਐ। ਹੁਣ ਪਿੱਛੇ ਜੇ ਵੀ ਤੇ ਕੇਸ ਆਇਆ ਸੀ। ਜਾ ਕੇ ਟੀਚਰ ਨੂੰ ਪੇਰੈਂਟਸ ਬੱਚੇ ਦੇ ਨਾਲ ਜਾ ਕੇ ਮਾਰ ਕੇ ਆਏ।
ਹਾਂਜੀ, ਦੇਖੋ ਕਿੰਨੀ ਘਟੀਆ ਗੱਲ ਮੈਂ ਤ ਇਹਨੂੰ ਮ ਘਟੀਆ ਹਰਕਤ ਕਵਾਂਗੇ ਜੀ। ਸੇਮਲਾ ਸਾਰਕ,
ਕਰ ਰਹੇ ਤੁਸੀਂ ਉਲਝੀ ਬੈਠ ਕੇ ਕੰਸਲਟ ਕਰੋ ਉਹਦੇ ਨਾਲ ਵੀ ਠੀਕ ਜੇ ਤੁਸੀਂ ਜਿਆਦਾ ਡਰਾ ਨਾ ਪ੍ਰੋਬਲਮ ਸੋਰਟ ਆਫ ਕਰਦੇ ਆ ਆਪਾਂ ਬੱਚੇ ਦੀ ਬੈਠ ਕੇ ਪਰ ਲੜਨਾ ਇਹ ਸਭ ਹੀ ਅੱਛਾ ਨਹੀਂ ਹੈ ਬੱਚੇ ਤੇ ਬਹੁਤ, ਨੈਗੇਟਿਵ ਇਫੈਕਟ ਚੱਲਦਾ ਹੈ ਇਸ ਚੀਜ਼
ਬਸ ਇਹ ਥੋੜਾ ਜਿਹਾ ਆਪ ਗੁਣ ਹੋ ਚ ਤੇ ਇੱਕ ਟੀਚਰ ਬੱਚੇ ਨੂੰ ਜਿਆਦਾ ਕਿਉਂ ਮਾਰੇਗਾ ਜੀ ਉਹਦਾ ਕੰਮ ਤਾਂ ਫਿਰ ਉਹ ਪੜ੍ਹਾਈ ਤੱਕ ਹੈ ਵੀ ਪੜਾਈ ਅੱਛੀ, ਕਰੇ ਜੀ ਬਸ ਹੋਰ ਤਾਂ ਕੋਈ ਮਕਸਦ ਇਹ ਨੀ ਕੋਈ ਪਰਸਨਲ ਕੰਮ ਤਾਂ ਲੈਂਦਾ ਨੀ ਟੀਚਰ ਬੱਚੇ, ਜਦੋਂ ਵੀ ਜਿਹੜਾ ਉਹਨੇ ਕੋ ਏਦਾਂ ਕੰਮ ਨੀ ਕੀਤਾ ਤੇ ਉਹ ਖੁੰਦ ਕਰ ਰੱਖਿਆ ਜਾ ਰੰਜ ਛੱਡ ਗਿਆ।
ਜੇ ਉਹ ਤੁਹਾਨੂੰ ਬੱਚੇ ਤੁਹਾਨੂੰ ਕੁਛ ਕਹਿ ਰਿਹਾ ਮੇਰਾ, ਤਾਂ ਹੀ ਮੰਨਦਾ ਜੇ ਬੱਚੇ ਨੂੰ ਥੋੜ੍ਹਾ ਜਿਹਾ ਵੀ ਡਾਂਟ ਰਿਹਾ ਜਾਂ ਕੁਛ ਕਰ ਰਿਹਾ ਬੈਕ ਵੀ ਤੁਹਾਡੇ ਬੱਚੇ ਦੀ ਕੇਅਰ ਕਰ। ਰਹਿ ਕੇ ਉਹਨੂੰ ਥੋੜਾ ਹੈ ਕਿ ਇਹ ਬੱਚਾ, ਪੜਲੇ, ਜਿਵੇਂ ਸਾਡੇ ਟਾਈਮ ਤੇ ਵੀ ਹੁੰਦਾ ਸੀਗਾ ਕਿ ਟੀਚਰ ਜੇ ਡਾਂਟਦੇ ਸੀ ਮਾਰਦੇ ਸੀਗੇ ਤਾਂ ਸਾਨੂੰ ਡਰ ਹੁੰਦਾ ਸੀ, ਕਿ ਹਾਂ ਪੜ੍ਹਨਾ ਹੈ ਤੇ ਅਸੀਂ ਪੜ੍ਹਦੇ ਵੀ ਸੀਗੇ ਫਿਰ, ਅੱਜ ਕੱਲ ਦੇ ਬੱਚਿਆਂ ਨੂੰ ਕੋਈ ਫ਼ਰਕ ਹੀ ਨੀ, ਸਕਦਾ ਕੋਈ,
ਨਹੀਂ ਪਤਾ ਇਹ ਵਖੋ ਅਸੀਂ, ਆਪਣੇ ਬਚਪਨ ਚ ਕੁੱਟ ਵੀ ਖਾਧੀ ਹੈ ਥੱਪੜ ਵੀ ਖਾਦੇ ਆ ਡੰਡੇ ਵੀ ਮਾਰ ਦਿੰਦੇ ਸੀ ਸਾਡੇ ਟੀਚਰ ਸਾਨੂੰ ਯਾਦ ਹੈਗਾ ਜੀ। ਹੋਰ ਦੇਖੋ ਸਾਨੂੰ ਮ ਟੀਚਰ ਦਾ ਇੰਨਾ ਡਰ ਹੁੰਦਾ ਸੀ ਅੱਗੋਂ ਪੇਰੈਂਟਸ ਦਾ ਡਰ ਹੁੰਦਾ ਸੀ ਸਾਡੇ ਚ ਇੰਨੀ ਹਿੰਮਤ ਨਹੀਂ ਹੁੰਦੀ ਸੀ ਅਸੀਂ ਘਰੇ ਆ ਕਿ ਦੱਸ ਦਈਏ ਵੀ ਸਾਨੂੰ ਥੱਪੜ ਮਾਰਿਆ ਜਾਏ ਡੰਡਾ ਮਾਰਿਆ ਜੇ ਮੇਰਾ ਕੰਮ ਪੂਰਾ ਨੀ ਸੀ ਅੱਗੋਂ ਪੇਰੈਂਟਸ ਨੇ ਫੜ ਲੈਣਾ ਸੀ ਜੀ
ਹਾਂਜੀ ਬਿਲਕੁਲ ਕਿਉਂ ਕਿ ਨਾ ਤੇ ਪੇਰੈਂਟਸ ਵੀਰ ਜੀ ਪੁੱਛਦੇ ਸੀਗੇ ਅੱਗੋਂ ਕਿ ਐਸਾ ਕੀ ਕਰਤਾ ਕਿ ਤੈਨੂੰ ਮਾਰ ਪਈ ਹੈਨਾ ਆਪਣੇ ਪੇਰੈਂਟਸ ਇਹ ਉਹਨਾਂ ਦਾ ਸਵਾਲ ਹੁੰਦਾ ਸੀ ਉਹ ਸਵਾਲ ਤੋਂ ਡਰ ਲੱਗਦਾ ਸੀ ਕੀ ਅਸੀਂ ਕੀ ਦੱ
ਦੇਖੋ ਜੀ ਕੁੱਟ ਤਾਂ ਤਾਂ ਹੀ ਪੈਂਦੇ ਆ ਬੱਚਾ ਸ਼ਰਾ ਰਤ ਕਰਦਾ ਜਾਂ ਕੰਮ ਨੀ ਕਰਕੇ ਜਾਂ ਉਹਦਾ ਟੈਸਟ ਅੱਛਾ ਨੀ ਹੋਇਆ ਹੋਰ ਤਾਂ ਕੋਈ ਕਾਰਨ ਹੁੰਦਾ ਹੀ ਨੀ ਕੁੱਟ ਦਾ ਜੀ
ਬਿਲਕੁਲ ਜਾਂ ਫਿਰ ਤੁਸੀਂ ਸ਼ਰਾਰਤ ਕਰੀਏ ਕਿਸੇ ਹੋ ਸਕਦਾ ਤੁਸੀਂ ਵੀ ਗੁਰ ਉੱਥੇ ਕਿਸੇ ਨੇ ਬੋਲੀ ਕੀਤਾ ਹੋਏ ਮਾਰਿਆ ਕੁੱਟਿਆ ਹੋਏ ਤਾਂਹੀ ਤਾਂ ਟੀਚਰਸ ਨੇ ਵੀ ਤੁਹਾਨੂੰ ਕਰਿਆ ਹੈ ਹੂੰ ਮੇਰੇ ਨਾਲ ਵੀ ਐਵੇਂ ਹੋਇਆ ਸੀਗਾ ਮੈਂ ਜਦੋਂ ਟੀਚਿੰਗ ਕਰ ਰਹੀ ਸੀਗੀ ਤੇ ਇੱਕ ਦਿਨ ਮੈਂ ਐਵੇਂ ਅ ਥੋੜਾ ਜਿਹਾ ਬਾਹਰ ਗਈ ਹ ਹਾਰਡਲੀ ਫਾਈਵ ਮਿੰਨਟਸ ਵਾਸਤੇ ਅਹ ਕੋਈ ਕੰਮ ਸੀ ਨਾ ਜਿਵੇਂ ਦੂਸਰੀ ਕਲਾਸ ਵਿੱਚ ਦੂਸਰੀ ਟੀਚਰ ਦਾ ਕੁਛ ਦੇਣਾ ਸੀ ਤੇ ਮੈਂ ਜਾ ਕੇ ਆਈ ਤੇ ਮੈਂ ਸਮਝ ਦੇ ਕੇ ਗਈ ਹੋਈ ਬੱਚਿਆਂ ਨੂੰ ਤੇ ਆਂਦੇ ਦੋ ਤਿੰਨ ਮੁੰਡੇ ਆਪਸ ਵਿੱਚ ਇੰਨਾ ਧੱਕਾ ਮੁੱਕੀ ਕਰਨ ਲੱਗੇ ਹੋਏ ਤੇ ਮੈਂ ਦੋ ਮਿੰਟ ਵਾਸਤੇ ਬਸ ਉਹਨਾਂ ਨੂੰ ਖੜਾ ਕਰਿਆ ਤੇ ਹਾਰਡਲੀ ਟੂ ਮਿਨਿਟਸ ਤੇ ਫਿਰ ਨਾਲ ਦੀ ਨਾਲ ਉਹਨਾਂ ਨੂੰ ਬਿਠਾ ਕੇ ਤੇ ਨੈਕਸਟ ਸਮ ਕਰਾਣ ਲਾ ਗਈ ਨੈਕਸਟ ਡੇ ਜੀ ਇੱਕ ਬ ਚੇ ਦਾ ਪੇਰੈਂਟਸ ਲੈ ਆਇਆ ਉਹ ਕਿ ਮੈਮ ਨੇ ਮੈਨੂੰ ਪਨੀਸ਼ਮੈਂਟ ਕਰਤੀ ਮੁਜੇ ਚੱਕਰ ਆ ਗਏ ਥੇ ਮੇਰੀ ਟੀਚਰ ਮੇਰੀ ਪ੍ਰਿੰਸੀਪਲ ਕਹਿੰਦੀ ਅ ਉਹਨੂੰ ਪਤਾ ਸੀਗਾ ਕਿ ਮੈਂ ਐਵੇਂ ਫਾਲਤੂ ਬੋ ਕਰਦੀ ਨੇ ਕਹਿੰਦੇ ਤੂੰ ਹੀ ਨਿਪਟ ਇਹਨਾਂ ਤੋਂ ਤੇ ਮੈਂ ਕਹੀ ਨੇ ਕਿ ਮੈਂ ਕਿਹਾ ਹਾਂਜੀ ਦੱਸੋ ਕਹਿੰਦੇ ਕਿ ਤੁਸੀਂ ਮੇਰੇ ਬੱਚਿਆਂ ਨੂੰ ਪਨਿਸ਼ ਕਿਉਂ ਕੀਤਾ ਮੈਨੂੰ ਕਹਿੰਦਾ ਮੈਂ ਕਿਹਾ ਆਪਣੇ ਬੱਚੇ ਨੂੰ ਬੁਲਾਉ ਲਿਆ ਪਹਿਲਾਂ ਤੁਹਾਡੇ ਨੂੰ ਉਹਦੇ ਸਾਹਮਣੇ ਗੱਲ ਕਰਾਂਗੇ ਕੱਲੇ ਚ ਨੀ ਕਰਨੀ ਕਹਿੰਦਾ ਠੀਕ ਹੈ ਬੁਲਾਓ ਮੈਂ ਬੁਲਾਇਆ ਪੀਅਨ ਨੂੰ ਕਹਿ ਕੇ ਆਇਆ ਜੀ ਤੇ ਮੈਂ ਕਿਹਾ ਬੇਟਾ ਕਿਆ ਹੂਆ ਤੂੰ ਅਕੇਲਾ ਥਾ ਪਹਿਲਾਂ ਤਾਂ ਮੈਂ ਮੈਂ ਕਿਹਾ ਤੂੰ ਅਕੇਲਾ ਥਾ ਕਹਿੰਦਾ ਨਹੀਂ ਮੇਰੇ ਸਾਥ ਦੋ ਔਰ ਥੇ ਉਹਦਾ ਪੇਰੈਂਟਸ ਚੁੱਪ ਮੈਂ ਕਿਹਾ ਜੇ ਦੇਖੋ ਪਹਿਲੇ ਤਾਂ ਇਹੀ ਝੂਠਾ ਕਿ ਅਕੇਲਾ ਨਹੀਂ ਥਾ ਮੈਂ ਕਿਹਾ ਕਿਆ ਕਰ ਰਹੇ ਥੇ ਕਹਿੰਦਾ ਪਾਪਾ ਹਮ ਭਾਗ ਰਹੇ ਥੇ ਕਲਾਸ ਚ
ਹ ਹਾਂ ਹਾਂ ਹਾਂ
ਮੈਡਮ ਮੈਂ ਸਮਝ ਗਿਆ ਕਿਆ ਹੂਆ ਮੈਂ ਕਿਹਾ, ਮੈਂ ਕਿਹਾ, ਮੈਂ ਕਿਹਾ ਸਰ ਦੇ ਅਗਰ ਚੋਟ ਲੱਗ ਜਾਤੀ ਤੋ ਭੀ ਆਪਨੇ ਮੇਰੇ ਮੇਰੇ ਹੀ ਸਿਰ ਕੋ ਆਣਾ ਕੇ ਆਪ ਕੇ ਹੋਤੇ ਚੋਟ ਕੈਸੇ ਨਾ
ਹਾਂਜੀ ਥੋੜ੍ਹੀ ਡਿਊਟੀ ਕੀ ਹੈ ਜੀ।
ਹਾਂ। ਮੈਂਨੇ ਕਿਹਾ ਅਭੀ ਮੈਂ ਕਮਸ ਦੇ ਕੇ ਗਈ ਇਨ ਕਲਾਸੇ ਤੇ ਇਨ ਭਾਗਣੇ ਕਾ ਮਤਲਬ ਹੀ ਨਹੀਂ ਹੋਗਾ। ਗੇਮਸ ਪੀਰੀਅਡ ਤੋਂ ਥਾ ਨੀ ਜੋ ਕਲਾਸ ਧੱਕਾ ਮੁੱਕੀ ਕਰ ਰਹੀ ਹੈ ਤੇ ਉਹ ਸਵੇਰੇ ਕਹਿੰਦਾ ਸੋਰੀ ਸੋਰੀ ਕਹਿ ਕੇ ਚਲਾ ਗਿਆ ਪਰ ਪੇਰੈਂਟਸ ਦਾ ਫਰਜ਼ ਇਹ ਕਿ ਪਹਿਲਾਂ ਪੁ ੱਛੋ ਕਿਉਂ ਪਨਿਸ਼ ਕੀਤਾ।
ਨਹੀਂ ਚਲੋ ਤੁਹਾਨੂੰ ਭੈਣ ਫਿਰ ਵੀ ਠੀਕ ਮਿਲ ਗਏ ਜਿਨ੍ਹਾਂ ਨੇ ਆ ਕੇ ਕੋਈ ਗੱਲ ਪੁੱਛੀ ਕਈ ਤਾਂ ਗੱਲ ਹੀ ਨੀ ਪੁੱਛੀ ਜਦੀ ਐ ਵੀ ਰਾਸ਼ਨ ਪਾਣੀ ਲੈ ਕੇ ਜਿਵੇਂ ਨਾ ਕਰੋ ਤੱ ਤੇ ਆ ਜਾਂਦੇ ਨੇ ਉਹ ਵੀ ਤੇ ਟੀਚਰ ਨੂੰ ਬੋਲਣ ਲੱਗ ਜਾਂਦੇ ਨੇ ਜੀ।
ਹਾਂਜੀ। ਬਿਲਕੁਲ ਬਹੁਤ ਜ਼ਿਆਦਾ ਉਹ ਹੁਣ ਹੌਲੀ ਹੌਲੀ ਬਣ ਟੈਂਡ ਚੇਂਜ ਹੋ ਰਿਹਾ।
ਹਾਂਜੀ ਚੇਂਜ ਹੋਹਾ ਫੇਰ ਹੋ ਰਹਾ ਹੋ ਰਿਹਾ ਜੀ ਚੇਂਜ ਬ ਇੱਕ ਸਮਾਂ ਤਾਂ ਇਹ ਜਿਹਾ ਵੀ ਦੇਖਿਆ ਜੇ ਬੱਚੇ ਨੂੰ ਕਿਸੇ ਕੰਨ ਤੇ ਮਾੜਾ ਥੱਪੜ ਵੀ ਮਾਰਤਾ ਤੇ ਸੇਰੇ ਪੇਰੈਂਟਸ ਨੇ ਖੰਭੇੋ ਕੰਨ ਦੁੱਖ ਦੁਖਨ ਲੱਗ ਜੀ ਇਹਦਾ ਦੁਖਦਾ ਰਿਹਾ ਜੀ ਸਾਰੀ ਰਾਤ ਦਾ ਸੁੱਤਾ ਨੀ ਜੀ। ਤੇ ਪਰੇਸ਼ਾਨ ਬੜਾ ਰਿਹਾ ਹੁਣ ਇੱਕ ਅੱਧਾ ਹਲਕਾ ਥੱਪੜਾਂ ਨੂੰ ਉਹ ਕੋਈ ਕਾਗਜ਼ ਦਾ ਛੋੜੀ ਜਾਂ ਮੋਮ ਥੜੀ ਬਣਿਆ ਹੋਈ ਜਿਹੜਾ ਪਿੰਗਲ ਗਿਆ ਜੀ ਉਹ
ਬਿਲਕੁਲ ਬਿਲਕੁਲ ਨੀ ਪਰ ਹੁੰਦੇ ਹੈ ਕਈ ਬੱਚੇ ਹੁੰਦੇ ਹੈ ਇੰਨੇ ਸੈਂਸਟਿਵ ਪਰ ਜ਼ਿਆਦਾ ਉਹ ਜਿਹੜੇ ਬੱਚੇ ਹੁੰਦੇ ਹੈ ਨਾ ਉਹ ਸ਼ਰਾਰਤੀ ਵੀ ਉਨੇ ਹੀ ਜ਼ਿਆਦਾ
ਹੁੰਦੇ ਜੀ ਉਹ ਟੀਚਰ ਵੀ ਪਤਾ ਹੁੰਦਾਈ ਵੀ ਮੈਨੂੰ ਕਿਵੇਂ ਕਿੰਨੇ ਕਰਨਾ ਜੀ ਦੇਖੋ
ਹਾਂਜੀ ਹਾਂਜੀ ਸਾਨੂੰ ਸਾਡੇ ਕਲਾਸ ਵਿੱਚ ਹਰ ਤਰ੍ਹਾਂ ਦੇ ਬੱਚੇ ਹੁੰਦੇ ਸੀ ਮੇਰੇ ਵੀ ਕਲਾਸ ਵਿੱਚ ਇੱਕ ਬੱਚਾ ਸੀ ਉਹਨੂੰ ਜਰਾ ਜਿਹਾ ਕੋਈ ਸਟਰ੍ਰੈਸ ਆਇ ਨਾ ਤਾਂ ਉਹਦੇ ਕੰਨ ਵਿਚੋ ਪਾਣੀ ਜਿਹਾ ਨਿਕਲਣਾ ਸ਼ੁਰੂ ਹੋ ਜਾਂਦਾ ਸੀ। ਤੇ ਫਸਟ ਟਾਈਮ ਤਾਂ ਜਦੋਂ ਮੈਂ ਡਾਰਕ ਤੇ ਮੈਂ ਤਾਂ ਡਰ ਇ। ਮੈਂ ਕਿਹਾ ਪਤਾ ਨੀ ਕੀ ਹੋ ਗਿਆ। ਆਪ ਹੀ ਹੱਸਣ ਲੱਗੇ ਕਹਿੰਦਾ ਅਬੀ ਠੀਕ ਹੋ ਜਾਏਗਾ। ਮੈਂ ਕਿਹਾ ਚਲ ਤੈਨੂੰ ਪਤਾ ਤੇਰੀ ਕਮਜ਼ੋਰੀ ਦਾ ਤੇ ਉਹ ਬਹੁਤ ਸ਼ਰਾਰਤੀ ਬੱਚਾ ਸੀ ਬਹੁਤ ਜ਼ਿਆਦਾ ਸ਼ਰਾਰਤੀ ਬੱਚਾ ਸੀ ਉਹ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਹੁਣ ਟੈਕਨੀਕ ਹੈ ਸੀ ਟੀਚਰ ਤੂੰ ਜੇ ਡਰਾਉਣਾ ਹੈ ਤੇ ਵੀ ਐਵੇਂ ਕਰਕੇ ਡਰਾ ਦਾਂਗੇ
ਦੇਖੋ ਇਹ ਪੇਰੈਂਟਸ ਨੂੰ ਪਤਾ ਹੁੰਦਾ ਜੀ ਮੇਰੇ ਬੱਚੇ ਕਿੱਦਾਂ ਦਾ ਹੈਗਾ ਜੀ ਇਹ 'ਚ ਕੋਈ ਚੱਕਰ ਦੀ ਗੱਲ ਹੀ ਹੈ ਦੇਖੋ ਜੀ ਬੱਚੇ ਨੂੰ ਡਰ ਜਰੂਰੀ ਹੈ ਦੇਖੋ ਇਹ ਡਿਪੈਂਡ ਕਰਦਾ ਵੀ ਟੀਚਰ ਨੂੰ ਸਭ ਪਤਾ ਹੁੰਦਾ ਕਈ ਵਾਰ ਬੱਚੇ ਨੂੰ ਪਿਆਰ ਨਾਲ ਸਮਝਾਉਣਾ ਪੈਂਦਾ ਕਈ ਵਾਰ ਮਰ ਨਾਲ ਕਈ ਵਾਰ ਝਿੜਕ ਨਾਲ ਹੀ ਕੰਮ ਸਰ ਜਾਂਦਾ ਕਈ ਵਾਰੀ ਕਿ ਉਹਦੀ ਹਲ ਫਰਕਾ ਥੱਪੜ ਲਗਾਉਣਾ ਵੀ ਪੈ ਜਾਂਦਾ ਜੀ ਉਹ ਜਦ ਤੱਕ ਡਰ ਨਹੀਂ ਹੋਏਗਾ ਉਦੋਂ ਤੱਕ ਬੱਚਾ ਪੜੇਗਾ ਨੀ ਜੇ ਬੱਚੇ ਪੜ੍ਹੇਗੇ ਨੇ ਰਿਜ਼ਲਟ ਤਾਂ ਪਿੰਠ ਤੇ ਸਾਡੇ ਤੋਂ ਮੰਗਣਾ ਤਟੀਚੇ ਦਾ ਵਿਚਾਰਾ ਪਾਸੇ ਹੀ ਕਰ ਕਦਾ ਨੀ ਉੱਧਰ ਪ੍ਰਿੰਸੀਪਲ ਰਿਜਲਟ ਮੰਗਦਾ ਪੇਰੈਂਟ ਰਿਜ਼ਲਟ ਮੰਗਦੇ ਆ ਜੀ ਉਹ ਨਾ ਬੱਚੇ ਨੂੰ ਕਹਿ ਸਕਦਾ ਨਾ ਕਰ ਸਕਦਾ ਇਹ ਤੇ ਰਿਜਲਟ ਕਿੱਥੋਂ ਬਣੇਗਾ
ਇੱਕ ਅੱਜ ਕੱਲ ਦੇ ਨਾ ਅੱਜ ਕੱਲ ਦੇ ਪੇਰੈਂਟਸ ਜਿਹੜੇ ਹੈ ਉਹਨਾਂ ਦੀ ਸੋਚ ਇੱਥੋਂ ਤੱਕ ਵੇ ਗੱਲ ਕਰੀ ਹੈ ਯਾਨੀ ਹ ਇਤਨਾ ਪੈਸਾ ਦੇਤੇ ਹੈ ਤ ਹਮਾਰੇ ਬੱਚੋਂ ਕੋ ਕੋਈ ਕਿਉਂ ਕੁਛ ਕਹੇਗਾ ਪਹਿਲੀ ਗੱਲ ਦੂਸਰੀ ਗੱਲ ਜ ਹ ਇਤਨਾ ਪੈਸਾ ਦੇਤੇ ਹੈ ਤੇ ਇਹ ਫਰਜ਼ ਬਣਦਾ ਹੈ ਕਿ ਵੋ ਅੱਛੇ ਸ ਪੜ੍ਹਾਏ ਵੀ ਜੇ ਤੁਸੀਂ ਪੜ੍ਹਾਨ ਹੀ ਨੀ ਠੀਕ ਤਰ੍ਹਾਂ ਨਾਲ ਦੋਗੇ ਤੁਹਾਡਾ ਬੱਚਾ ਨਾ ਡੇਲੀ ਹੋਮਵਰਕ ਕਰਕੇ ਆ ਰਿਹਾ ਹੈ ਡਾਟਨ ਤੁਸੀਂ ਦਿੰਦੇ ਨੀ ਤੇ ਫਿਰ ਉਹਨੇ ਰਿਜ਼ਲਟ ਕਿੱਥ ਸ਼ੋ ਕਰਨਾ
ਬਿਲਕੁਲ ਜੀ ਬਿਲਕੁਲ ਬਿਲਕੁਲ
ਉਹ ਦੋਨੋ ਗੱਲਾਂ ਕਰਦੇ ਨੇ ਚਿੱਤ ਵੀ ਮੇਰੀ
ਬਿਲਕੁਲ ਰਐਲਟ ਵੀ ਆਏ ਪਰ ਉਹਨਾ ਨੇ ਇਹ ਨੀ ਪਤਾ ਵੀ ਰਅਲਟ ਡਰ ਤੋਂ ਬਿਨਾਂ ਨਹੀਂ ਬਣਦਾ ਜ ਚਾਹੇ ਜਿੰਨਾ ਮਰਜ਼ੀ ਤੁ ਉਹੋਂ ਬੱਚੇ ਹੁਣ ਆਪਣੇ ਵਰਗੇ ਵੱਡੇ ਹੋਣਗੇ ਆਪਾਂ ਨੂੰ ਕਿਸਸੀ ਸਾਡਾ ਆਪਾਂ ਵੀ ਨੀ ਕੰਮ ਕਰਾਂਗੇ ਜੀ ਬੰਦੇ ਨੂੰ ਕਿੋਂ ਕਿਸੇ ਡਰ ਤਾਂ ਜਰੂਰੀ ਹੈੀ
ਬਿਲਕੁਲ ਜੀ ਬਿਲਕੁਲ ਤੁਸੀਂ ਜਿੰਨਾ ਪੈਂਪਰ ਕਰੋਗੇ ਓਨਾ
ਬੱਚੇ ਦੀ ਲਾਈਫ ਵਿਗੜਦੀ
ਹਮ ਹ
ਚਲੋ ਹੋਰ ਠੀਕ ਠਾਕ ਜੀ
ਹਾਂਜੀ ਸਭ ਵਧੀਆ ਹੀ ਜੀ ਚਲੋ ਅੱਛਾ ਲੱਗਿਆ ਤੁਹਾ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ
ਸ ਸ਼੍ਰੀਕਾਲ ਉਹ ਕਈ ਆ ਫ